ਹੈਲੋ ਹਾਂਜੀ ਸਸ ਸ੍ਰੀ ਕਾਲ ਮੈਮ।
ਹਾਂਜੀ ਕਿੱਦਾਂ?
ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ।
ਬਸ ਰੋਟੀ ਪਾਣੀ ਖਾ ਕੇ ਹਟੇ ਆ।
ਅੱਛਾ-ਅੱਛਾ ਚਲੋ ਵਧੀਆ ਹਾਂਜੀ ਹ ਦੇਖੋ ਗਰਮੀ ਕਿੰਨੀ ਹੋ ਰਹੀ ਹੈ ਹਣਾ ਅੱਜ ਕੱਲ।
ਹਾਂਜੀ ਬਹੁਤ।
ਹਾਂਜੀ ਹਾਂ ਆਪਾਂ ਅੱਜ ਕਿਹੜੇ ਟੋਪਿਕ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਕਰਦੇ ਹਾਂ।
ਜਿੱਦਾਂ ਤੁਸੀਂ ਕਹੋ।
ਠੀਕ ਹੈ।
ਹਾਂਜੀ
ਹਾਂਜੀ ਹਾਂ ਵੀ ਦੇਖੋ ਅੱਜ ਕੱਲ੍ਹ ਆਪਾਂ ਸੋਸ਼ਲ ਮੀਡੀਆ ਤੇ ਕੁਛ ਵੀ ਕੱਢ ਸਕਦੇ ਆਂ ਸਰਚ ਕਰਕੇ।
ਹਾਂਜੀ
ਹਰ ਇੱਕ ਚੀਜ਼ ਦਾ ਮੀਨਿੰਗ ਕੱਢ ਸਕਦੇ ਹਾਂ ਹਰ ਇੱਕ ਆਪਾਂ ਟਾਈਮ ਤੇ ਨਿਊਜ਼ ਕੱਢ ਸਕਦੇ ਹਾਂ।
ਬਿਲਕੁਲ-ਬਿਲਕੁਲ
ਔਨਲਾਈਨ ਸ਼ਾਪਿੰਗ ਕਰ ਸੱਕਦੇ ਆ।
ਅੱਜਕਲ ਵੀ ਆਪਾਂ ਨੂੰ ਉੱਥੇ ਜਾਣਾ ਪੈਂਦਾ ਸੀ ਪਿਛਲੇ ਸਮਿਆਂ ਵਿੱਚ ਦੇਖੋ ਤਾਂ ਇੱਥੇ ਰੇਲਵੇ ਸਟੇਸ਼ਨ ਦੀ ਟਿਕਟਾਂ ਬੁੱਕ ਕਰਨ ਵਾ ਅੱਜ ਕੱਲ ਆਪਾਂ ਔਨਲਾਈਨ ਬ ਕੀ ਕਰ ਸਕਦੇ ਹੋ ਦੇਖੋ ਨਾ।
ਫ਼ੋਨਾਂ ਤੇ ਹੀ ਹੁੰਦਾ ਸਾਰਾ ਕੁਛ।
ਹਾਂਜੀ ਆਹ ਦੇਖੋ ਆਪਾਂ ਨੂੰ ਕਿੰਨੇ ਫਾਇਦੇ ਹੋ ਗਏ ਹਨਾ।
ਬਹੁਤ ਸੋਸ਼ਲ ਮੀਡੀਆ ਦੇ ਤਾਂ ਬਹੁਤ ਫਾਇਦੇ ਆ।
ਹਾਂਜੀ ਸਹੀ ਕਿਹਾ ਦੇਖੋ ਆਪਾਂ ਨੂੰ ਹਰ ਇੱਕ ਨਿਊਜ਼ ਹਰ ਇੱਕ ਟਾਈਮ ਤੇ ਦੇਖੋ ਪ ਰਦੀਆਂ।
ਹਾਂਜੀ ਜੇ ਇਹਦਾ ਗ਼ਲਤ ਯੂਜ ਕਰਗੇ ਨੁਕਸਾਨ ਆ ਜੇ ਸਹੀ ਯੂਜ ਕਰਾਂਗੇ।
ਹਾਂਜੀ ਹਾਂ ਸਹੀ ਗੱਲ ਹੈ ਜੇ ਦੇਖਿਆ ਜਾਵੇ ਤਾਂ ਵੀ ਅੱਜ ਕੱਲ ਲੋਕ ਕਿੰਨੇ ਪੈਸੇ ਕਮਾ ਰਹੇ ਨੇ ਦੇਖੋ ਯੂਟਿਊਬ ਤੇ ਵੀਡੀਓ ਚਾੜ ਕੇ। ਹ ਵੀ ਸੋਸ਼ਲ ਮੀਡੀਆ ਤੇ ਦੇਖੋ ਕਿੰਨਾ ਪੈਸਾ ਕਮਾਇਆ ਜਾ ਰਿਹਾ ਹਾਂਜੀ ਹਾਂ।
ਅੱਜ ਕੱਲ ਦੇਖੋ ਜਿਨਾਂ ਦੀ ਰੀਲਜ਼ ਵਾਇਰਲ ਹੁੰਦੀਆਂ ਨੇ ਉਹਨਾਂ ਨੂੰ ਦੇਖੋ ਪੈਸੇ ਵੀ ਦੇਖੋ ਕਿੰਨੇ ਕਿੰਨੇ ਆਉਂਦੇ ਨੇ ਹਨਾ ਬਲੋਕਸ ਵਗੈਰਾ ਬਣਾਉਂਦੇ ਨੇ ਦੇਖੋ ਲੋਕ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ ਦੇਖੋ ਉਨ੍ਹਾਂ ਦਾ ਆਪਣਾ ਹੀ ਇਹੀ ਕੰਮ ਬਣ ਗਿਆ ਇੱਕ ਤਰ੍ਹਾਂ ਦਾ
ਹਾਂਜੀ ਹਾਂ ਵੀ ਦੇਖੋ ਜੇ ਸੋਸ਼ਲ ਮੀਡੀਆ ਤੇ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਹੀ ਫਾਇਦਾ
ਬਹੁਤ ਜਿਆਦਾ ਹਾਂਜੀ ਬੱਚਿਆਂ ਦੀ ਪੜ੍ਹਾਈ ਐਜੂਕੇਸ਼ਨ ਲਈ ਵੀ ਬਹੁਤ ਫਾਇਦੇ ਤੇ ਆ ਲੋਕਡਾਊਨ ਟਾਈਮ ਵੀ ਕਿੰਨਾ ਫਾਇਦਾ ਰਿਹਾ ਔਨਲਾਈਨ ਕਲਾਸਿਸ ਦਾ
ਹਾਂਜੀ ਹਾਂ ਜੇ ਦੇਖਿਆ ਜਾਵੇ ਤਾਂ ਜੇ ਅੱਜ ਕੱਲ ਕੋਈ ਬੱਚੇ ਸਕੂਲ ਚ ਨਹੀਂ ਪੜ੍ਹ ਰਹੇ ਚਲੋ ਹੁਣ ਆਪਾਂ ਘਰੇ ਲਗਾ ਕੇ ਦੇ ਦਿੱਤਾ ਉਹ ਦੇਖੋ ਜੀ ਆਪਾਂ ਨੂੰ ਸਕੂਲ ਚ ਗੱਲ ਸਮਝ ਨੀ ਆਈ ਆਪਾਂ ਘਰ ਆ ਕੇ ਦੇਖੋ ਪੜ ਸਕਦੇ ਹਾਂ ਯੂਟਿਊਬ ਤੋਂ ਕੋਈ ਵੀ ਆਪਾਂ ਲੈ ਚਰ ਕੱਢ ਸਕਦੇ ਹਾਂ ਜੇ ਦੇਖਿਆ ਜਾਵੇ ਟੈਨਥ ਚ ਦੇਖੋ ਕਿੰਨੀਆਂ ਚੀਜ਼ਾਂ ਆਉਂਦੀਆਂ ਸੀ ਇੰਟਰਸਟਿੰਗ ਮੈਥ ਦੀਆਂ ਕੋਸ ਥਿਟਾ ਰੈਣ ਥੀਟਾ ਜੇ ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਸਮਝ ਨਹੀਂ ਆਉਂਦੀਆਂ ਦੇਖੋ ਆਪਾਂ ਜੇ ਸਰਚ ਕਰਕੇ ਕੱਢ ਲੈਨੇ ਹਾਂ ਵੀ ਜੇ
ਉਹੀ ਤਾਂ ਗੱਲ ਆ ਜਿਹੜੀ ਚੀਜ਼ ਕਿਤਾਬਾਂ ਚ ਨਹੀਂ ਲੱਭਦੀ ਉਹ ਸੋਸ਼ਲ ਮੀਡੀਆ ਤੇ ਸਰਚ ਕਰਨ ਦੀ ਲੋੜ ਹੈ ਇੱਕ ਅੱਜ ਕਲ ਤਾਂ ਐਪ ਬਹੁ ਬਣੇ ਚੈਟ ਜੀਪੀਟੀ
ਹਾਂਜੀ ਜੇ ਦੇਖ ਹਾਂਜੀ ਹਾਂ ਜੇ ਦੇਖ ਦੇਖੀਏ ਤਾਂ ਆਪਾਂ ਵੀ ਹਰ ਇੱਕ ਚੀਜ਼ ਦਾ ਦੇਖੋ ਸਲਿਊਸ਼ਨ ਆ ਗੂਗਲ ਤੇ ਯੂਟਿਊਬ ਅਤੇ ਚੈਟ ਜੀ ਬੀ ਟੀ ਬਹੁਤ ਜ਼ਿਆਦਾ ਐਪਸ ਨੇ ਦੇਖੋ ਹੈ ਨਾ ਵੀ ਅੱਜ ਕੱਲ ਦੇ ਦੇਖਿਆ ਜਾਵੇ ਤਾਂ ਵੀ ਆਪਾਂ ਕਿਹੜੀ ਮਰਜ਼ੀ ਚੀਜ਼ ਸਰਚ ਕਰਕੇ ਕੱਢਣੀ ਹੋਵੇ ਆਪਾਂ ਨੂੰ ਹਰ ਇੱਕ ਚੀਜ਼ ਮਿਲੂਗੀ ਦੇਖੋ ਵੀ ਕੋਈ ਨਾ ਕੋਈ ਕਾਸੇ ਕਾਸੇ ਦੀ ਚੀਜ਼ ਬਾਰੇ ਵੀਡੀਓ ਬਣਾ ਬਣਾ ਕੇ ਪਾ ਹੀ ਰਿਹਾ ਦੇਖੋ ਹਨਾ ਜਿਵੇਂ ਅੱਜ ਕੱਲ ਦੇਖੋ ਕੋਈ ਖਾਣੇ ਦੀ ਪਾ ਰਿਹਾ ਕੋਈ ਮੋਟਰਾਂ ਵਾਲੇ ਸਮਾਨ ਦੀ ਬਣਾ ਰਿਹਾ ਕੋਈ ਪੱਖੇ ਵਗੈਰਾ ਦੇ ਵੀ ਹਰ ਇੱਕ ਚੀਜ਼ ਦਾ ਹੀ ਸਲਿਊਸ਼ਨ ਹੈ ਜੇ ਆਪਾਂ ਸਰਚ ਕਰੀਏ ਦੇਖੋ
ਰੈਸਿਪੀ ਬਣਾਉਣੀ ਨੀ ਆਉਂਦੀ ਉਹ ਵੀ ਆਪਾਂ ਕੱਢ ਕੇ ਸੇਮ
ਹਾਂਜੀ ਹਾਂ ਸਹੀ ਗੱਲ ਹਾਂਜੀ ਜੇ ਦੇਖਿਆ ਜਾਵੇ ਤਾਂ ਵੀ ਅੱਜ ਕੱਲ ਆਪਾਂ ਨੂੰ ਕਿਸੇ ਤੋਂ ਸਿੱਖਣ ਦੀ ਲੋੜ ਆਪਾਂ ਯੂਿਊ ਯਟਿਊਬ ਤੇ ਸਰਚ ਕਰਾਂਗੇ ਤਾਂ ਆਪਾਂ ਨੂੰ ਹਰਕ ਚੀਜ਼ ਸਿੱਖਣ ਨੂੰ ਮਿਲੂਗੀ
ਹੂ ਬਿਲਕੁਲ ਸਾਰੀਆਂ ਚੀਜ਼ਾਂ ਹੈਗੀਆਂ ਫਾਇਦੇ ਤਾਂ ਬਹੁਤ ਆ
ਜੀ ਹਾਂ ਸਹੀ ਗੱਲ ਹਾਂਜੀ ਹਾਂ ਦੇਖੋ ਵੀ ਆਪਣੇ ਫ਼ਾਇਦੇ ਲੈਣੇ ਨੇ ਨੁਕਸਾਨ ਲੈਣੇ ਨੇ
ਹਾਂਜੀ
ਹਾਂਜੀ ਆ ਵੀ ਦੇਖੋ ਅੱਜ ਕੱਲ ਨੁਕਸਾਨ ਵੀ ਬਹੁਤ ਨੇ ਦੇਖੋ ਸੋਸ਼ਲ ਮੀਡੀਆ ਤੇ ਜੇ ਕਿਸੇ ਦੀ ਅਹ ਗ਼ਲਤ ਨਿਊਜ਼ ਦੇਖੋ ਫੈਲ ਜਾਂਦੇ ਦੇਖੋ ਮਿੰਟ ਜਦੀ ਅਪਲੋਡ ਹੋ ਜਾਂਦੀ ਆ ਵਾਇਰਲ ਕੀਤੀ ਜਾਂਦੀ ਹੈ ਹਾਂਜੀ ਹਾਂ ਵੀ ਜੇ ਦੇਖਿਆ ਜਾਵੇ ਤਾਂ ਨੁਕਸਾਨ ਵੀ ਬਹੁਤ ਨੇ ਫ਼ਾਇਦੇ ਵੀ ਬਹੁਤ ਨੇ
ਇਹ ਤਾਂ ਫਿਰ ਆਪਾਂ ਜਿੱਦਾਂ ਸੋਸ਼ਲ ਮੀਡੀਆ ਮਡੀਆ ਤੋਂ ਕਰਵਾਵਾਂਗੇ ਜਿੱਦਾਂ ਉਹਨੂੰ ਵਰਤਾਂਗੇ ਉਹਨੇ ਤਾਂ ਉਹੀ ਕੰਮ ਕਰਨਾ ਤਾਂ ਲੋਕਾਂ ਤੇ ਹੈ ਸਰਚਿੰਗ ਕਰਦਾ
ਹਾਂਜੀ ਹਾਂ ਸਹੀ ਗੱਲ ਹੈ ਜੇ ਦੇਖੋ ਆਪਾਂ ਅੱਜ ਕੱਲ ਆਪਾਂ ਹ ਦੇਖੋ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੂੰ ਆਪ ਚ ਆਪਾਂ ਹਰਕ ਨੂੰ ਅੱਜ ਕੱਲ ਫੋਨਾਂ ਤੇ ਦੇਖੋ ਨਿਊਜ਼ ਦੱਸ ਦਿੰਦੇ ਹਾਂ
ਕੋਈ ਸਮਾਨ ਖ਼ਰੀਦਣਾ ਉਹ ਵੀ ਫੋਨ ਤੋਂ
ਕਿਸੇ ਰਿਸ਼ਤੇਦਾਰ ਨਾਲ ਗੱਲ ਕਰ ਲਈਏ ਦੇਖੋ ਆਪਾਂ ਜੇਦੀ ਫੋਨ ਕਰ ਲੈਂਦੇ ਹਾਂ ਹਨਾ ਜੀ ਅੱਗੇ ਕੀ ਦੇਖ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਵਿੱਚ ਦੇਖਣ ਮਿਲਣ ਲਈ ਵਿਆਹ ਸ਼ਾਦੀਆਂ ਹੀ ਹੁੰਦੀਆਂ ਸੀਗ ਗੱਲ ਕਰਨ ਵਾਸਤੇ ਦੇਖੋ ਰਿਸ਼ਤੇਦਾਰ
ਹਾਂਜੀ
ਜਿਵੇਂ ਦੇਖੋ ਚਿੱਠੀ ਪਾਈ ਜਾਂਦੀ ਸੀ ਜੇ ਕੋਈ ਇੰਪੋਰਟੈਂਟ ਗੱਲ ਦੱਸਣੀ ਹੁੰਦੀ ਸੀ
ਹਾਂਜੀ
ਕਿੰਨਨੀ ਹੀ ਦੇਖੋ ਅੱਜ ਕੱਲ ਜੇ ਦੇਖਿਆਵੇ ਪਿਛਲੇ ਸਮਿਆਂ ਵਿੱਚ ਦੇਖੋ ਅਰਜ਼ ਉਹ ਚਿੱਠੀ ਲਿਖ ਕੇ ਪਾਉਦੇ ਹੁੰਦੇ ਸੀ ਲ ਦੇਖੋ ਵਿਆਹ ਦੀ ਅੱਜ ਕੱਲ੍ਹ ਦੇਖੋਲ ਕਾਰਡ ਚੱਲ ਪਏ ਨੇ ਤੇ ਲੋਕ ਵਟਸਐਪ ਤੇ ਮੈਸੇਜ ਹੀ ਕਰਦੇ
ਹੁਣ ਤਾਂ ਵੀਡੀਓ ਕਾਲ ਹੁੰਦੀ ਸਿੱਧਾ
ਹਾਂਜੀ ਹਾਂ ਸਹੀ ਗੱਲ ਹੈ
ਜੇ ਕਿਸੇ ਨਾਲ ਦੇਖਣ ਨੂੰ ਵੀ ਦਿਲ ਕਰਦਾ ਬੰਦਾ ਵੀਡੀਓ ਕਾਲ ਕਰਦਾ ਸੋਸ਼ਲ ਮੀਡੀਆ ਸਭ ਕੁਛ ਹੈਗਾ ਹੁਣ ਤਾਂ
ਹਾਂਜੀ ਹਾਂ ਸਹੀ ਗੱਲ ਹੈ ਵੀ ਦੇਖੋ ਜਿਹੜੀ ਚੀਜ਼ ਆਪਾਂ ਨੇ ਔਡਰ ਕਰਨੀ ਆ ਖਾਣ ਵਾਲੀ ਚੀਜ਼ ਦੇਖੋ ਹਨਾ ਜੇ ਬੋਕਸ ਜੇ ਆਪਾਂ ਨੂੰ ਕੁਛ ਵੀ ਗਰੋਸਰੀ ਦਾ ਸਮਾਨ ਜਾਂ ਹੋਰ ਘਰ ਦਾ ਆਪਣੇ ਮੰਗਵਾਉਣਾ ਦੇਖੋ ਆਪਾਂ ਜਿਹੜੀ ਔਡਰ ਕਰ ਦਿੰਦੇ ੇ ਹੈਾ
ਹਮ ਹੁਣ ਹੁਣ ਦੇਖੋ ਜਿੱਦਾਂ ਆਪਾਂ ਕਿਤੇ ਦੂਰ ਜਾਣਾ ਹਨਾ ਆਪਾਂ ਰਸਤਾ ਨਹੀਂ ਪਤਾ ਤਾਂ ਵੀ ਆਪਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਲੋਕੇਸ਼ਨ ਲਾ ਕੇ ਆਪਾਂ ਆਪਣੀ ਜਗ੍ਹਾ ਤੇ ਪਹੁੰਚ ਜਾਂਦੇ ਸੀ
ਸਹੀ ਗੱਲ ਆ ਹਾਂਜੀ ਹਾਂ ਦੇਖੋ ਵੀ ਆਪਾਂ ਗੂਗਲ ਤੇ ਆਪਾਂ ਜਾਂਦੇ ਹਾਂ ਲੋਕੇਸ਼ਨ ਤੇ ਕੱਢਦੇ ਆ ਦੇਖੋ ਮੈਪ ਖੋਲ ਕੇ ਸਹੀ ਗੱਲ ਹੈ ਮੈਡਮ ਵੀ ਉਹ ਆਪਾਂ ਨੂੰ ਟਾਈਮਿੰਗ ਵੀ ਦੱਸਦਾ ਵੀ ਆਪਾਂ ਨੂੰ ਕਿੰਨੇ ਮਿੰਟ ਟਾਂ ਚ ਉੱਥੇ ਪਹੁੰਚਾ ਦੂਗਾ ਦੇਖੋ ਵੀ ਕਿੰਨੇ ਕਿਲੋਮੀਟਰ ਦਾ ਹੈਗਾ ਉਹ
ਹਾਂਜੀ
ਹਮ ਸੀ ਦੇਖੋ ਫਾਇਦੇ ਤਾਂ ਬਹੁਤ ਨੇ ਉਹ ਆਪਣੇ ਹੱਥ 'ਚ ਹੁੰਦਾ ਵੀ ਫਾਇਦੇ ਲੈਣੇ ਨੇ ਜਾਂ ਨੁਕਸਾਨ। ਕਰਵਾਣੇ ਨੇ ਹਾਂਜੀ।
ਸਭ ਤੋਂ ਵਧੀਆ ਬੱਚੇ ਦੇ ਪੜ੍ਹਾਈ ਲਈ ਆ ਇਹ ਸੋਸ਼ਲ ਮੀਡੀਆ।
ਸਹੀ ਗਲ, ਸਹੀ-ਸਹੀ ਗੱਲ ਆ ਮੈਮ ਸਹੀ ਗੱਲ ਹੈ। ਜੇ ਦੇਖਿਆ ਜਾਵੇ ਤਾਂ ਪੜ੍ਹਾਈ ਦੇਖੋ ਬੱਚੇ ਜੇ ਕਰਨ ਤਾਂ ਹੀ ਹੈ ਵੀ ਅੱਗੋਂ ਕਹਿੰਦੇ ਨੇ ਕਲਾਸ ਵਗੈਰਾ ਲਗਉਣੀ ਆਂ ਵੀ ਦੇਖੋ ਨੈਕਸਟ ਕਮਰੇ ਚ, ਹਾਂਜੀ ਹਾਂ ਬਚ ਜ਼ਿਆਦੇ ਡਿਪੈਂਡ ਆ ਮੈਮ, ਜਿਦਾਂ ਦੀ ਉਹਨਾ ਦੀ ਸੋਚ ਹੋਏਗੀ।
ਬਿਲਕੁਲ-ਬਿਲਕੁਲ।
ਹਾਂ।
ਜੇ ਘਰ ਚ ਕਿਤਾਬਾਂ ਨਹੀਂ ਵੀ ਹੈਗੀਆਂ ਆਪਾਂ ਉਹ ਪੁੱਛ ਕੇ ਹੁਣ ਤਾਂ ਇਹਈ ਬਹੁ ਕੁੱਛ ਕਰ ਦਿੰਦੀ ਉਹਨੂੰ ਪੁੱਛ
ਹਾਂਜੀ, ਹ ਤੁਸੀਂ ਦੇਖਿਆ ਜਾਏ ਆਪਣੇ ਲਈ ਬੁੱਕਸ ਨਹੀਂ ਹੈਗੀਆਂ। ਆਪਾਂ ਫੋਨ ਤੇ ਇੱਕ ਟੋਪਿਕ ਸਰਚ ਕਰਨਾ ਜਾਂ ਉਹ ਕਲਾਸ ਦਾ ਨਾਮ। ਤੇ ਸਬਜੈਕਟ ਭਰ ਕੇ ਹੈਣਾ, ਚਾਹੇ ਪਹਿਲਾਂ ਚੈਪਟਰ ਕੱਢਣਾ ਚਾਹੇ ਜਿੱਦਾਂ ਮਰਜ਼ੀ ਕੱਢਣਾ। ਦੇਖੋ ਆਪਾਂ ਨੂੰ ਜਦੀ ਸ਼ੋਅ ਹੋ ਜਾਂਦਾ।
ਨਾਲ ਹੀ ਹਾਂਜੀ। ਬਹੁ ਲੋਕ ਤਰ੍ਹਾਂ ਰਿਆਂ ਬਹੁਤ ਲੋਕਾਂ ਨੇ ਪਾਈਆਂ।
ਹਾਂਜੀ-ਹਾਂ, ਵੀ ਦੇਖਿਆ ਜਾਵੇ ਤਾਂ ਲੋਕਾਂ ਨੂੰ ਫਾਇਦੇ ਹੀ ਬਹੁਤ ਨੇ।
ਬਹੁਤ ਫਾਇਦੇ ਹਾਂਜੀ।
ਹਾਂਜੀ-ਹਾਂਜੀ ਦੇ ਵੇਖੋ ਕਿੰਨੇ ਫਾਇਦੇ ਨੇ ਹੈਨਾ।
ਹਾਂਜੀ। ਘਰ ਬੈਠੇ ਬੰਦਾ ਖਰੀਦਦਾਰੀ ਕਰ ਲੈਂਦਾ ਆਰਾਮ ਨਾਲ।
ਹਾਂਜੀ-ਹਾਂ ਸਹੀ ਗੱਲ ਆ, ਦੇਖੋ ਹਰ ਇੱਕ ਕੋਈ ਕੱਪੜਾ ਵਗੈਰਾ ਮੰਗਵਾਉਣਾ ਕੋਈ ਜੁਤ
ਸਭ ਕੁਛ ਮੰਗਵਾ ਲੈਂਦੇ ਆ ਆਨਲਾਈਨ।
ਵੀ ਇਦਾਂ ਦੀਆਂ ਸਾਰੀਆਂ ਚੀਜ਼ਾਂ ਅਵੇਲੇ ਮਤਲਬ ਹੋਣ ਜਿਹੇ ਐਪ 'ਤੇ ਦੇਖੋ ਆਪਾਂ ਨੂੰ ਹਰ ਇੱਕ ਚੀਜ਼ ਮਿਲ ਜਾਂਦੀ ਹੈ।
ਹਾਂਜੀ। ਗਰਮੀ ਚ ਵੀ ਤਾਂ ਓਦਾਂ ਵੀ ਨੀ ਬਾਹਰ ਨਿਕਲ ਹੁੰਦਾ ਐ।
ਗ ਹਾਂਜੀ-ਹਾਂ ਇਹ ਦੇਖੋ ਕਿੰਨੇ ਆਪਾਂ ਨੂੰ ਫਾਇਦੇ ਨੇ ਹੈਨਾ।
ਬਹੁਤ।
ਹਾਂਜੀ-ਹਾਂ ਦੇਖੋ ਸੋਸ਼ਲ ਮੀਡੀਆ ਤੇ ਆਪਾਂ ਨੂੰ ਹਰ ਇੱਕ ਨਿਊਜ਼ ਜੇ ਆਪਾਂ ਕਿਸੇ ਨੂੰ ਸਬਸਕ੍ਰਾਈਬ ਕਰ ਲਈਏ ਆਪਾਂ ਨੂੰ ਟਾਈਮ 'ਤੇ ਪਹੁੰਚਦੇ ਦੇਖੋ ਫੋਲੋ ਕਰ ਲਿਓ।
ਹਾਂਜੀ।
ਹਰ ਇਕ ਦੀ ਆਪਣੇ ਲਵੇ ਰੀਲ ਹਾਂਜੀ ਕਿਵੇਂ?
ਤੁਹਾਡਾ ਕੀ ਸੁਜੈਸ਼ਨ ਆ ਸੋਸ਼ਲ ਮੀਡੀਆ ਬਾਰੇ?
ਮੇਰਾ ਦਾ ਵੀ ਬਸ ਇਹੀੈ ਸੁਜੇਸ਼ਨ ਆ ਵੀ ਸੋਸ਼ਲ ਮੀਡੀਆ ਨੂੰ ਗ਼ਲਤ ਯੂਜ ਨਾ ਕੀਤਾ ਜਾਵੇ। ਹ
ਹਾਂਜੀ।
ਹਾਂਜੀ, ਏਵੀ ਉਹਦਾ ਸਹੀ ਵਰਤੋਂ ਕੀ ਤੀਜਾ਼ ਵੇਖੋ ਕਿਉਂਕਿ ਸੋਸ਼ਲ ਮੀਡੀਆ ਇੱਕ ਆਪਣੇ ਲਈ ਕੰਮ ਹੈ ਵੀ ਦੇਖੋ ਆਪਾਂ ਉਹ ਤੋਂ ਕੰਮ ਲੈ ਸਕਦੇ ਹਾਂ ਦੇਖੋ ਕਿੰਨੇ
ਬਿਲਕੁਲ- ਬਿਲਕੁਲ।
ਹਾਂਜੀ, ਹਾ ਉਹ ਵੀ ਦੇਖੋ ਫ੍ਰਰੀ ਆਫ ਕੋਸਟ। ਆਪਾਂ ਨੇ ਸਿਰਫ਼ ਇਕੱਲਾ ਨੈੱਟ ਹੀ ਪਆਉਣਾ ਦੇਖੋ ਫੋਨ 'ਚ। ਵੀ ਆਪਾਂ ਫ੍ਰੀ ਚ ਹਰ ਇੱਕ ਕੁਛ ਵੀ ਦੇਖ ਸਕਦੇ ਨੈਟ ਚ ਦੇਖੋ। ਹ ਹਾਂਜੀ-ਹਾਂ ਜੇ ਦੇਖਿਆ ਜਾਵੇ ਤਾਂ ਅੱਜ-ਕੱਲ੍ਹ ਸੋਸ਼ਲ ਮੀਡੀਆ ਕਰਕੇ ਲੋਕਾਂ ਨੇ ਦੇਖੋ ਘਰਾਂ ਵਿੱਚ ਕਿੰਨੇ ਵਾਈ-ਫਾਈ ਲਵਾ ਰੱਖੇ ਨੇ ਹੈ ਨਾ।
ਬਿਲਕੁਲ
ਕਿੰਨੇ ਹੀ ਫਾਇਦੇ ਨੇ ਸੋਸ਼ਲ ਮੀਡੀਆ ਦੇ
ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੂੰ ਇਹਦੇ ਫਾਇਦੇ
ਹਾਂਜੀ ਯਾਰ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਦੇਖੋ ਸੋਸ਼ਲ ਮੀਡੀਆ ਦੇ ਜੇ ਆਪਾਂ ਨੂੰ ਫਾਇਦੇ ਮਿਲਦੇ ਤਾਂ ਆਪਾਂ ਫਾਇਦੇ ਹੀ ਲੈਣੇ ਚਾਹੀਦੇ ਨੇ ਜ ਗਲਤ ਕੰਮ ਆਪਾਂ ਨੂੰ ਕਦੇ ਵੀ ਕਰਨਾ ਨੀ ਚਾਹੀਦਾ ਤੇ ਸੋਸ਼ਲ ਮੀਡੀਆ ਲੈ ਕੇ ਨੀ ਚਾਹੀਦਾ ਹਾਂਜੀ ਜੀ ਹਾਂ ਸਹੀ ਗੱਲ ਹੈ ਹਾਂਜੀ ਹਾਂ ਜੇ ਦੇਖਿਆ ਜਾਵੇ ਤਾਂ ਆਪਾਂ ਨੂੰ ਫਾਇਦੇ ਹੀ ਲੈਣੇ ਚਾਹੀਦੇ ਨੇ ਕਿਉਂਕਿ ਆਪਾਂ ਨੂੰ ਫ਼ਾਇਦੇ ਹੀ ਇਹ ਤੋਂ ਮਿਲਦੇ ਨੇ ਦੇਖੋ ਕਿੰਨੇ ਅਲੀ
ਬੱਚਿਆਂ ਦਾ ਮਨੋਰੰਜਨ ਦਾ ਸਭ ਤੋਂ ਵਧੀਆ ਤਰੀਕਾ ਆ ਇਹ
ਹਾਂਜੀ ਹ ਜਂ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਤਾਂ ਲੋਕ ਬਹੁਤ ਜ਼ਿਆਦਾ ਆਪਸੀ ਨੇ ਵੀ ਦੇਖੋ ਉਹਨਾਂ ਨੂੰ ਤਾਂ ਆਪ ਹੀ ਬਹੁਤ ਹੀ ਜ਼ਿਆਦਾ
ਬਿਲਕੁਲ ਬਿਲਕੁਲ ਕੰਮ ਵੀ ਅ ਅੱਜ ਕੱਲ ਤਾਂ ਫੋਨਾ ਤੇ ਕੰਮ ਵੀ ਬਹੁਤ ਆ
ਸਹੀ ਗੱਲ ਆ ਹਾਂਜੀ ਹਾਂ ਚਲੋ ਠੀਕ ਹੈ ਮੈਮ
ਓਕੇ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ